ਸਾਸੀ ਕਾਲ ਜੀ।
ਸਸਰੀ ਕਾਲ ਜੀ, ਕੀ ਹਾਲ-ਚਾਲ?
ਬੱਸ ਵਧੀਆ ਜੀ।
ਕੀ ਕਰ ਰਏ ਸੀ?
ਬੱਸ- ਫ੍ਰੀ ਹੋ ਕੇ ਬੈਠੇ ਜੇ ਨਾਸ਼ਤਾ-ਪਾਣੀ ਕਰਕੇ।
ਅੱਛਾ ਜੀ। ਫ੍ਰਰੀ ਹੋਗੇ ਇੰਨੀ ਛੇਤੀ?
ਹੋਰ ਕੀ ਫਿਰ ਬੱਚੇ ਸਕੂਲ ਜਾਂਦੇ ਨੇ ਤੇ ਫੇਰ ਜਲਦੀ ਫ੍ਰਰੀ ਹੋ ਜਾਈਦਾ।
ਅੱਛਾ- ਅੱਛਾ। ਠੀਕ ਐ, ਅਸੀਂ ਤਾਂ ਇੰਨੀ ਜਲਦੀ ਫ੍ਰਰੀ ਹੋਏ ਨੀ ਪਾਂਦੇ ਸਾਡਾ ਨਾ ਨੌਨ ਵੈੱਜ ਦਾ ਕੰਮ ਹੋਣ ਕਰਕੇ ਨਾ
ਹੂੰ-ਹੂੰ।
ਰਾਤੀ ਕਾਫੀ ਲੇਟ ਓ ਜਈਦਾ। ਫਿਰ ਸਵੇਰੇ ਬੱਚਿਆਂ ਨੂੰ ਸਕੂਲ ਭੇਜ ਕੇ, ਫਿਰ ਘੜੀ ਆਰਾਮ ਕਰਨ ਲੱਗ ਜਈਦਾ ਏ।
ਬਸ- ਬਸ ਫੇਰ। ਹਮ।
ਉਹਦੇ ਕਰਕੇ ਨਾ ਫਿਰ, ਕੰਮ ਈ ਰਹਿ ਜਾਂਦੇ ਸਾਡਾ ਤੇ।
ਹਮ। ਉਹ ਤੇ ਐ ਫਿਰ, ਤੇ ਹੋਰ ਵਧੀਆ ਬੱਸ। ਤੇ ਮੈਂ ਧਾਡੀ ਉਹ ਦਿਨ ਮਤਲਬ ਉਹ ਵੇਖੀ ਸੀ ਮਤਲਬ ਐਡ ਜੀ ਵੇਖੀ ਸੀ ਫੋਨ ਦੇ ਵਿੱਚ ਤੁਸੀਂ ਪਾਇਆ ਸੀ ਕਿ ਤੁਸੀਂ ਕੋਈ ਫੂਟ ਟਰੱਕ ਪਾਇਆ ਵਾ। ਨੌਨ-ਵੈੱਜ ਦਾ ਕੰਮ ਵਗੈਰਾ ਵੀ ਏ ਤੁਸੀਂ ਮਤਲਬ ਓ ਕਰਦੇ ਓ?
ਹਾਂਜੀ-ਹਾਂਜੀ, ਸਾਡਾ ਨਾ ਵੈਸੇ ਸਾਨੂੰ ਕੰਮ ਸ਼ੁਰੂ ਕੀ ਤਾ ਤੇ ਲਗਭਗ ਚਾਰ ਸਾਲ ਹੋ ਚੱਲੇ ਐ।
ਅੱਛਾ- ਅੱਛਾ।
ਪਰ--ਰ ਪੇਲੇੇ ਨਾ ਅਸੀਂ ਨੌਰਮਲ ਜਿਵੇਂ ਆਮ ਫੂਟ-ਕਾਟ ਬਣਾਈ ਦੀ ਐ ਨਾ
ਹਾਂਜੀ- ਹਾਂਜੀ।
ਤੇ ਓ ਬਣਾਈ ਹੋਈ ਸੀ।
ਅੱਛਾ।
ਤੇ ਫੇਰ ਅਸੀਂ ਫੂਟ-ਕਾਟ ਲਗਭਗ ਕੁਛ ਦੋ ਕ ਸਾਲ ਚਲਾਈ ਐ। ਦੋ ਕ ਸਾਲ ਨਾ ਲਗਭਗ ਅਸੀਂ ਫੂਟ-ਕਾਟ ਤੇ ਕੰਮ ਕੀਤਾ ਆਪਣਾ ਨੋਨ ਵੈਜ ਦਾ।
ਅੱਛਾ- ਅੱਛਾ।
ਆ ਕਸਟਮਰ ਦਾ ਰਸਪੌਂਸ ਅੱਛਾ ਰੇਆ ਤੇ ਫੇਰ ਸੋਚੇਆ ਕੀ ਫੂਡ ਕਾਟ ਨੂੰ ਸੇਲ ਕਰ ਦਿੰਨੇ ਆ ਔਰ ਫੂਡ ਟਰੱਕ ਪਾ ਲੇਂਨੇ ਆ।
ਅੱਛਾ - ਅੱਛਾ ਹੁਣ ਤੁਸੀਂ ਫੂਟ ਟਰੱਕ ਪਾਇਆ ਦ।
ਹਾਂਜੀ ਫਿਰ ਅਸੀਂ ਨਾ ਫੂਡ ਕਾਰਟ ਸੇਲ ਕਰਤੀ ਸੀ ਆਪਣੀ ਔਰ ਫੂਡ ਟਰੱਕ ਪਾ ਲੇਆ ਸੀ।
ਅੱਛਾ ਜੀ।
ਅਤੇ ਵੈਸੇ ਤੇ ਨੋਰਮਲ ਅ ਆਪਣੇ-ਆਪਣੇ ਸ਼ੈਰ ਦੀ ਹਰ ਇੱਕ ਕੋਈ ਸ਼ਪਸੈਲਟੀ ਹੁੰਦੀ ਆ ਲੇਕਿਨ
ਹੂੰ -ਹੂੰ।
ਆਪਣਾ ਜ਼ਿਆਦਾਤਰ ਲੋਕੀ ਨਾ ਨੋਨ ਵੈਜ ਵਗੈਰਾ ਖਾਂਦੇ ਆ ਕਿ ਜਿਵੇਂ ਚਿਕ ਚਿਕਨ ਖਾ ਲੇਆ ਜਾਂ ਬਣੇਆ ਹੋਏਆ ਚਿਕਨ ਹੋ ਗੇਆ ਲੈਮਨ ਚਿਕਨ ਹੋ ਗੇਆ ਬਟਰ ਚਿਕਨ ਹੋ ਏ ਸਭ ਚੀਜ਼ਾਂ ਖਾਂਦੇ ਐ।
ਹਾਂਜੀ।
ਲੇਕਿਨ ਸਾਡਾ ਸੀ ਕੀ ਸਾਨੂੰ ਨਾ ਕੁੱਛ ਅਲੱਗ ਬਣਾਨਾ।
ਹੂੰ - ਹੂੰ।
ਐਸੀ ਚੀਜ਼ ਦੇਣੀ ਐ ਕਸਟਮਰ ਨੂੰ ਜੋ ਸਾਡੇ ਆਪਣੇ ਏੱਧਰ ਹੋਏ ਨਾ। ਬਸ ਫਿਰ ਕੁਛ
ਹੂੰ ਬਸ ਉਹੀ ਨਾ ਕੁਛ ਅਲੱਗ ਹੋਵੇ ਨਾ ਤੇ ਕਸਟਮਰ ਵੀ ਵੇਖ ਕੇ ਆਪਣੇ ਆਪ ਆਂਦੇ ਨੇ ਫਿਰ। ਕੀ, ਹਾਂ - ਹਾਂ।
ਬਸ ਫਿਰ ਏਹੀ ਸੋਚ ਕੇ ਕੁਛ ਯੂਨੀਕ ਜੀ ਆਈਟਮ ਸ਼ੁਰੂ ਕੀਤੀ ਸੀ ਅਸੀਂ ਨਾ ਆਪਣਾ ਬ੍ਰੈਡ ਆਮਲੇਟ ਹੋ ਗੇਆ ਕੁਲਚਾ ਆਮਲੇਟ ਹੋ ਗੇਆ ਔਰ ਆਪਣਾ ਬਰਗਰ ਹੋ ਗੇਆ ਐੱਗ ਬਰਗਰ।
ਅੱਛਾ।
ਕਬਾਬ ਸੀ ਕਬਾਬ ਵਗੈਰਾ ਸਲਾਮੀ ਵਗੈਰਾ ਤੇ ਆਪਣਾ ਕੀਮਾ। ਵਿੱਦ ਕੁਲਚਾ, ਇੱਕ ਪਲੈਟਰ ਤਿਆਰ ਕੀ ਤਾਂ ਅਸੀਂ ਨੋਨ ਵੈਜ ਪਲੈਟਰ ਤਿਆਰ ਕੀ
ਅੱਛਾ।
ਤੇ ਕੁੱਛ ਏਦਾ ਦੀ ਆਈਟਮ ਰੱਖੀਆਂ ਤੇ ਓ ਕਸਟਮਰ ਨੂੰ ਕਾਫ਼ੀ ਜਾਦਾ ਪਸੰਦ ਆਈਆਂ।
ਅੱਛਾ - ਅੱਛਾ।
ਤੇ ਹੁਣ ਤੇ। ਸਾਨੂੰ ਚਾਰ ਸਾਲ ਹੋ ਗਏ ਏਸ ਕੰਮ 'ਚ ਬੜਿਆਂ ਨੂੰ ਨਾ।
ਹੂੰ।
ਤੇ ਹੁਨ ਸਾਡੇ ਨਾ ਪੱਕੇ ਕਸਟਮਰ ਬਨ ਚੁੱਕੇ ਆ। ਤੇ ਕਈ ਕਸਟਮਰ ਤੇ ਐਸੇ ਆ ਜੇੜੇ ਕਹਿੰਦੇ ਆ ਕਿ ਤੁਸੀਂ ਨਾ ਆਪਨਾ ਏਸੇ ਆਪਣੇ ਕੰਮ ਦੀ ਨਾ ਫਰੈਂਚਆਈਜ਼ੀ ਅੱਗੇ ਸੇਲ ਕਰੋ।
ਅੱਛਾ ਜੀ
ਲੇਕਿਨ ਲੇਕਿਨ ਅਸੀਂ ਹਜੇ ਇਸ ਬਾਰੇ ਕੁਛ ਸੋਚਿਆ ਨੀ ਕਿਉੰਕਿ ਸਾਨੂੰ ਏਹ ਐ। ਕੀ ਆਈਟਮਾਂ ਐਸੀਆਂ ਹੈ ਕਿ ਜਿਹੜੀਆਂ ਨਾ ਆਂਦੀਆਂ ਨੀ ਆ ਕਿਸੇ ਨੂੰ ਬਨਾਨੀਆਂ।
ਹੂੰ।
ਕਿਉਂਕਿ ਇਹ ਸਾਡਾ ਖੁੱਦ ਦਾ ਆਪਣਾ ਕੰਮ ਹੈ ਨਾ ਤੇ ਇਹ ਸਿਰਫ਼ ਸਾਨੂੰ ਹੀ ਆਂਦੀਆ ਬਨਾਨੀਆਂ।
ਹਾਂਜੀ
ਤੇ ਜੋ ਟੇਸਟ ਅਸੀਂ ਦੇ ਰਹੇ ਹਾਂ ਓ ਹਰ ਕੋਈ ਦੇ ਨੀ ਸਕਦਾ।
ਦੇ ਨੀ ਸਰ ਦਾ ਸਈ ਗੱਲ ਐ।
ਤੇ ਇਹ ਚੱਕਰ ਹੈ ਅਸੀਂ ਮੰਨ ਲਓ ਕਿਸੇ ਨੂੰ ਆਪਣੀ ਫਰੈਂਚਾਈਜੀ ਦੇ ਦਿੰਨੇ ਆ। ਅਗਰ ਓਨੂੰ ਉਹ ਸਮਾਨ ਬਨਾਨਾ ਈ ਨਾ ਆਇਆ। ਤੇ ਓਦਾ ਨਾਮ ਤੇ ਖ਼ਰਾਬ ਹੋਇਆ ਹੀ ਹੋਇਆ ਨਾਲ ਸਾਡਾ ਵੀ ਨਾਮ ਖ਼ਰਾਬ ਹੋਏਗਾ।
ਠੀਕ ਹੈ ਜੀ।
ਤੇ ਜੋ ਸਾਡੇ ਕਸਟਮਰ ਬਨੇ ਹੋਏ ਆ ਅਸੀਂ ਓਹ ਖ਼ਰਾਬ ਨੀ ਕਰ ਸਕਦੇ ਨਾ।
ਹੂੰ-ਹੂੰ
ਬਸ ਏਸੇ ਚੱਕਰ ਚ ਫਿਰ ਅਸੀ ਕਿਹਾ ਸੀ ਨਈ ਅਸੀਂ ਨੀ ਫਰੈਂਚਾਈਜੀ ਵਗੈਰਾ ਦੇਨੀ। ਅਸੀਂ ਆਪਨਾ ਇਹਹੀ ਕੰਮ ਕਰ ਰਹੇ ਆ, ਅਗਰ ਇਨ ਫਿਊਚਰ ਕਦੀ ਹੱਥ ਪਿਆ। ਤੇ ਫੂਡ ਟਰੱਕ ਸੇਲ ਕਰਕੇ ਇੱਕ ਸ਼ੋਪ ਲੈਲਾਂਗੇ। ਪ੍ਰੋਪਰਟੀ ਇੰਨੀ ਮਹਿੰਗੀ ਹੋਈ ਦੀ ਐ, ਪ੍ਰੋਪਰਟੀ ਹੱਥ ਹੀ ਨੀ ਪੈਂਦਾ ਪ੍ਰੋਪਰਟੀ ਚ ਤੇ
ਹਮ ਹਮ ਮਤਲਬ ਜੇੜੇ ਤੁਸੀਂ ਮਤਲਬ ਕਿ ਜੇੜਾ ਬਰਗਰ ਵਗੈਰਾ ਤੁਸੀਂ ਹੁਨੇ ਦੱਸਿਆ ਸੀ ਆਮਲੇਟ ਵਾਲਾ ਬਰਗਰ। ਤੇ ਮਤਲਬ ਇਹ ਇਹਦੇ 'ਚ ਆਮਲੇਟ ਬਰਗਰ ਦੇ ਵਿੱਚ ਕਿਵੇਂ ਬਲਟ ਕਿਸਰਾਂ
ਇਹਨੂੰ ਅਸੀਂ ਨਾ ਪਹਿਲੀ ਗੱਲ ਤੇ ਅਸੀਂ ਕੋਈ ਵੀ ਚੀਜ਼ ਨਾ ਹਲਕੀ ਕੁਆਲਿਟੀ ਦੀ ਲੈਂਦੇ ਈ ਨਈ
ਅੱਛਾ -
ਅਸੀਂ ਕਦੀ ਰਿਫਾਈਡ ਨੀ ਯੂਜ ਕੀਤਾ। ਅਦੀ ਅਸੀਂ ਕਦੀ ਨੋਰਮਲ ਬਟਰ ਨੀ ਯੂਜ ਕੀਤਾ। ਅਸੀਂ ਬਸ ਏਕ ਹੀ ਬਟਰ ਯੂਜ ਕਰਦੇ ਆ ਅਮੂਲ ਦਾ
ਅੱਛਾ
ਕਈ ਲੋਕ ਮੈਂ ਦੇਖਿਆ ਹੈ ਕਿ ਨਾ ਰਿਫਾਈੰਡ ਹੀ ਯੂਜ ਕਰ ਲੈਂਦੇ ਆ।
ਹਮ
ਤੇ ਕਈ ਮੈਂ ਦੇਖੇ ਹੈ ਕਿ ਬਟਰ ਦੇ ਨਾਮ 'ਤੇ ਡੁਪਲੀਕੇਟ ਬਟਰ ਅ ਲਾ ਲਾ ਕੇ ਚੀਜ਼ ਵੇਚੀ ਜਾਂਦੇ ਹੈ ਲੇਕਿਨ ਸਾਡਾ ਉਹ ਕੰਮ ਨੀ ਐ। ਅਸੀਂ ਤੇ ਜੇਵੇ ਮੱਖਣ ਬਜ਼ਾਰੋ ਲੈਨੇ ਆ ਓਦਾਂ ਦਾ ਓਦਾਂ ਈ ਪੂਰਾ ਰੈਪਰ ਸਮੇਤ ਅਪਨਾ ਅੱਗੇ ਸਾਫ਼ ਰੱਖਦੇ ਆ ਤਾਂ ਕਿ ਕਸ ਟਮਰ ਨੂੰ ਪਤਾ ਲੱਗੇ ਕਿ ਅਸੀਂ ਅਮੂਲ ਦੀ ਚੀਜ਼ ਯੂਜ ਕਰ ਰਏ ਆ।
ਹਾਂ ਐ ਵੀ ਠੀਕ ਏ ਬੋਤ ਵਧੀਆ ਨਾਲੇ ਨਾ ਜੇੜੀ ਚੀਜ਼ ਯੂਜ ਕਰਾਂਗੇ ਉਦੇ ਨਾਲ ਹੀ ਫਿਰ ਕਸਟਮਰ ਵੀ ਵਧੀਆ ਚੀਜ਼ ਯੂਜ ਹੋਏਗੀ ਕਸਟਮਰ ਵੀ ਆਣਗੇ।
ਚੀਜ਼ ਐ ਕਿ ਅਸੀਂ ਡੁਪਲੀਕੇਟ ਬਟਰ ਨੂੰ ਤਵੇ ਤੇ ਪਾਨੇ ਆ ਨਾ ਓਦੀ ਖੁਸ਼ਬੂ ਨੀ ਆਂਦੀ ਲੇਕਿਨ ਅਸੀਂ ਜਦੋਂ ਅਮੂਲ ਦਾ ਬਟਰ ਤਵੇ ਤੇ ਪਾਨੇ ਆ ਨਾ ਓਦੀ ਖੁਸ਼ਬੂ ਆਂਦੀ ਐ। ਪਤਾ ਲੱਗਦਾ ਕਿ ਹਾਂ ਅਮੂਲ ਦਾ ਬਟਰ ਪਾਇਆ ਤੇ ਦੂਜਾ ਅਸੀ ਕੁਲਚਾ ਜੋ ਰੱਖਿਆ ਨਾ ਉਹ ਵੀ ਅਸੀਂ ਕੋਈ ਐਸੀ ਵੈਸੀ ਨੋਰਮਲ ਕੁਆਲਿਟੀ ਨੀ ਰੱਖੀ ਦੀ। ਨੋਰਮਲ ਕੁਆਲਿਟੀ ਵਾਲਾ ਕੁਲਚਾ ਨਾ ਚਾਰ-ਪੰਜ ਰੁਪਏ ਦਾ ਆ ਜਾਂਦਾ। ਲੇਕਿਨ ਜੋ ਅਸੀਂ ਕੁਲਚਾ ਰੱਖ ਖਿਆ ਨਾ ਓ ਬਾਰਾਂ ਰੁਪਏ ਦੀ ਕੋਸਟ ਪੈਂਦੀ ਐ ਓਦੀ।
ਹਾਂ-ਹਾਂ
ਮਤਲਬ ਅੱਛੀ ਕੁਆਲਿਟੀ ਦਾ ਕੁਲਚਾ ਵੀ ਅਸੀਂ ਅੱਛੀ ਕੁਆਲਟੀ ਦਾ ਰੱਖਿਆ। ਜੇੜਾ ਖਾ ਕੇ ਕਿ ਕਿਸੇ ਨੂੰ ਪਤਾ ਲੱਗੇ ਕਿ ਕੁਲਚਾ ਖਾਇਆ। ਜੇੜੇ ਨੋਰਮਲ ਕੁਲਚੇ ਹੁੰਦੇ ਨਾ ਉਨਾਂ ਚ ਖਟਾਸ ਹੁੰਦੀ ਐ। ਉਹ ਖਾਣ ਦਾ ਦਿਲ ਨੀ ਕਰਦਾ ਲੇਕਿਨ ਇਹ ਕੁਲਚਾ ਐਸਾ ਏ ਕਿ ਤੁਸੀਂ ਕਹੋਗੇ ਪਤਾ ਈ ਨੀ ਲੱਗਿਆ ਕਿ ਕੁਲਚਾ ਖਾਧਾ।
ਹਾਂਜੀ-ਹਾਂਜੀ।
ਤੇ ਫਿਰ ਉਸ ਤੋਂ ਬਾਦ ਅਸੀਂ ਬਰਗਰ ਵੀ ਅੱਛੀ ਕੁਆਲਿਟੀ ਦੇ ਰੱਖੇ ਦੇ ਐ। ਕੋਈ ਐ ਨੀ ਕਿ ਹਾਡ ਬਰਗਰ ਖਾਏ ਨੀ ਜਾ ਰੇ ਸੋਫਟ ਬਰਗਰ ਰੱਖੇ ਹੋਏ ਐ ਤੇ ਉਹ ਅਪਣਾ ਨਾ ਕਰਨਾ ਕੁਛ ਨੀ ਐ ਦੋ ਐਗ ਲੈ ਕੇ ਨਾ ਫੈਂਟ ਲੈਣੇ ਆ ਅੱਛੀ ਤਰਾ। ਜੋ ਵੀ ਤੁਸੀਂ ਉਦੇ ਵਿੱਚ ਪਾਣਾ ਉਹ ਆਪਣੀ ਮਰਜ਼ੀ ਨਾਲ ਪਾ ਲੋ। ਐਗ ਦੂ ਦੋ ਐੱਗ ਨੂੰ ਫੈਂਟ ਕੇ ਤਵੇ ਤੇ ਪਾ ਲੈਣਾ। ਫੈਲਾ ਦੇਣਾ ਤਵੇ ਤੇ ਪਾ ਕੇ ਨਾ ਉਨੂੰ ਫੈਲਾ ਦੇਣਾ। ਫੇਰ ਆਪਣਾ ਬਰਗਰ ਲੈਣਾ ਬਰਗਰ ਦੇ ਦੋ ਪਾਟ ਕਰ ਲੈਣੇ ਐ। ਫਿਰ ਓ ਦੋਨੋਂ ਪਾਰਟਸ ਨੂੰ ਐ ਜੋ ਤੁਸੀਂ ਤਵੇ ਤੇ ਬੈਟਰ ਪਾਇਆ ਨਾ ਅੰਡੇ ਵਾਲਾ ਉਦੇ ਉੱਪਰ ਰੱਖ ਦੇਣਾ ਦੋਨੋਂ ਬਰਗਰ ਨੂੰ। ਔਰ ਚੰਗੀ ਤਰਾ ਦਬਾ ਦੇਣਾ। ਫੇਰ ਤੁਸੀਂ ਆਰਾਮ ਨਾਲ ਅੰਡੇ ਨੂੰ ਚੁੱਕ ਕੇ ਪਲਟ ਦੇਣਾ।
ਪਲਟ ਕੇ ਫੇਰ ਜੋ ਸਾਡੇ ਕੋਲ ਸਾਈਡਾਂ ਤੇ ਬਚ ਜੇਗਾ ਨਾ ਅੰਡਾ ਉਨੂੰ ਤੁਸੀਂ ਬਰਗਰ ਦੇ ਉੱਪਰ ਈ ਫੋਲਡ ਕਰ ਦੇਣਾ।
ਅੱਛਾ-ਅੱਛਾ।
ਹਾਂਜੀ ਤੇ ਫੋਲਡ ਕਰਕੇ ਉਦੇ ਉੱਪਰ ਜੋ ਤੁਸੀਂ ਲਾਣਾ ਚਾਓ ਮਿਓਨੀਜ਼ ਲਾਣੀ ਐ ਵਾਈਟ ਵਾਲੀ ਲਾਓ ਨੀ ਤੇ ਸਕਿਪ ਕਰ ਦੋ ਬੱਚਿਆਂ ਲਈ ਅੱਛੀ ਨੀ ਹੁੰਦੀ। ਤੇ ਆਪਣਾ ਤੰਦੂਰੀ ਮਿਓਨੀਜ਼ ਲਗਾਓ ਚੀਜ਼ ਪਾ ਦੋ ਤੇ ਜੇ ਤਾਡੇ ਬੱਚੇ ਪਿਆਜ਼, ਟਮਾਟਰ ਖਾਂਦੇ ਆ ਤੇ ਪਾ ਦੋ ਨਈ ਖਾਂਦੇ ਤੇ ਕੋਈ ਗੱਲ ਨੀ। ਤੇ ਆਪਣਾ ਉਦੇ ਉਪਰ ਓਰੀਗੈਨੋ ਵਗੈਰਾ ਪਾਓ ਓਰੀਗੈਨੋ ਚਿੱਲੀ ਫਲੀਕਸ ਪਾਓ ਤੇ ਉਹਨੂੰ ਫੋਲਡ ਕਰਕੇ ਸੇਕ ਲਓ ਤੇ ਸੇਕ ਕੇ ਦੋ ਪਾਟ ਕਰ ਕੇ ਤੇ ਆਪਣਾ ਕੈਚਅਪ ਦੇ ਨਾਲ਼ ਬੱਚਿਆਂ ਨੂੰ ਦੇ ਸਕਦੇ ਹੋ ਤੁਸੀਂ ਨਾ ਬੱਚੇ ਖੁਸ਼ ਹੋ ਕੇ ਖਾ ਲੈਂਦੇ ਮੇਰੀ ਗੁੜੀਆ ਤੇ ਖੁਸ਼ ਹੋ ਕੇ ਖਾਂਦੀ ਹੈ ਨਾ।
ਕੋਈ ਨ੍ਹੀਂ ਜਿਸ ਦਿਨ ਤੁਹਾਡੇ ਘਰ ਆਏ ਫਿਰ ਖਾਵਾਂਗੇ ਆ ਕੇ।
ਹਾਂਜੀ ਹਾਂਜੀ। ਸਾਡੇ ਤੇ ਫੇਰ ਕੰਮ ਐਸਾ ਹੋਣ ਕਰਕੇ ਨਾ ਸਾਡੇ ਕੋਲ ਚੀਜ਼ ਘਰ ਮਤਲਬ ਹਰ ਚੀਜ਼ ਨਾ ਪਈ ਹੁੰਦੀ ਆ ਘਰ ਤੇ ਫਿਰ ਜਿਵੇਂ ਬੱਚਾ ਸਾਡਾ ਮੰਗੇ ਤੇ ਅਸੀਂ ਉਹਨੂੰ ਦੇ ਦੇਣੇ ਆ ਬਣਾ ਕੇ ਤੇ ਉਹਨੂੰ ਆਦਤ ਹੋ ਚੁੱਕੀ ਐ। ਕਿ ਮੈਨੂੰ ਐਗ ਬਰਗਰ ਬਣਾ ਦੋ ਜਾਂ ਕੁਲਚਾ ਬਣਾ ਦੋ, ਜਦੋਂ ਜਦੋਂ ਸਕੂਲ ਜਾਂਦੀ ਏ ਨਾ ਫੇਰ ਜ਼ਿੱਦ ਕਰਦੀ ਆ ਕਿ ਮੈਨੂੰ ਨਾ ਐਗ ਵਾਲਾ ਕੁਛ ਬਣਾ ਕੇ ਦੋ ਯਾ ਐਗ ਬਰਗਰ ਬਣਾ ਦੋ
ਉਹਦੇ ਚ ਐ ਮਤਲਬ ਮੰਨ ਲਓ ਸਮਾਨ ਈ ਏਦਾਂ ਦੇ ਬਣਦੇ ਹੋਣਗੇ ਨਾ ਫੇ਼ਰ ਬੱਚੇ ਨੂੰ ਉਹੀ ਉਹ ਜੀ ਹੈਬੀਟ
ਬਸ ਬਸ ਉਹ ਫੇਰ ਨਾ ਜ਼ਿੱਦ ਕਰਦੀ ਆ ਕਿ ਜਿਵੇਂ ਮੈਨੂੰ ਨਾ ਤੋਂ ਅਸੀਂ ਸਾਡੇ ਘਰ ਦਾ ਸਿਸਟਮ ਐ ਕਿ ਅਗਰ ਸਾਨੂੰ ਕੋਈ ਸਬਜ਼ੀ ਨੀ ਪਸੰਦ ਆਈ ਨਾ ਅਸੀਂ ਰੋਟੀ ਦੇ ਉੱਪਰ ਨਾ ਐਗ ਨੂੰ ਲਾ ਕੇ ਓਮਲੇਟ ਬਣਾ ਕੇ ਨਾ ਉਹਦੇ ਚ ਮੇਓਨੀਜ਼ ਲਗਾ ਕੇ ਨਾ ਤੰਦੂਰੀ ਉਹਨੂੰ ਰੋਲ ਕਰਕੇ ਖਾ ਲੈਂਣੇ ਆ।
ਹੂੰ ਮੈਂ ਵੀ ਰਾਤੀਂ ਏਦਾਂ ਈ ਬੱਚਿਆਂ ਨੂੰ ਬਣਾ ਕੇ ਖਵਾਈ ਸੀ ਆਪਣੇ ਮਲਬ ਰੋਟੀ ਬਣਾ ਕੇ ਨਾ ਉੱਤੇ ਐੱਗ ਲਵਾ ਕੇ ਤੇ ਮੈਨੂੰ ਮਲਬ ਕਰਤਾ ਉਹਦੇ ਵਿੱਚ ਸੋਸ ਲਵਾ ਤੀ ਬੱਚਿਆਂ ਨੇ ਬੜੇ ਸੋਹਣੇ ਆ ਸਵਾਦ ਨਾਲ਼
ਹਾਂ ਤੇ ਉਹਨੂੰ ਆਦਤ ਪੈ ਗਈ ਐ ਇਹ ਸਭ ਚੀਜ਼ਾਂ ਖਾਣ ਦੀ ਤੇ ਉਹ ਫਿਰ ਮੈਨੂੰ ਸਵੇਰੇ ਜਿੱਦ ਕਰਦੀ ਆ ਕਿ ਮੈਨੂੰ ਨਾ ਸਕੂਲ ਵੀ ਬਣਾ ਕੇ ਦੋ ਮੰਮਾ। ਲੇਕਿਨ ਸਕੂਲ 'ਚ ਐਗ ਅਲਾਊਡ ਨੀ ਐ।
ਹਾਂ ਤੇ ਪਰ ਮਿਉਨਿਸ ਵੀ ਘੱਟ ਦਾਓ ਬੱਚਿਆਂ ਨੂੰ ਮਿਓਨਿਸ ਵੀ ਚੰਗੀ
ਓ ਵਾਲੀ ਮਿਓਨੀਜ਼ ਯੂਜ ਹੀ ਨੀ ਕਰਦੇ ਉਹ ਨਾ ਨੁਕਸਾਨ ਹੁੰਦੀ ਏ ਲੇਕਿੰਨ ਤੰਦੂਰੀ ਠੀ ਕ ਰਹਿੰਦੀ ਹੈ ਉਹ ਹਜੇ ਥੋੜੀ ਉਹ ਵੀ ਅਸੀਂ ਇੰਨੀ ਜ਼ਿਆਦਾ ਨੀ ਲਾਦੇ ਉਹਨੂੰ। ਕਿਉਂਕਿ ਹਜੇ ਉਹ ਛੋਟੀ ਐ ਨਾ। ਨਈ ਤੰਦੂਰੀ ਨੀ ਨੁਕਸਾਨ ਕਰਦੀ ਜਿਹੜੀ ਵਾਈਟ ਮਿਓਨੀਜ਼ ਨਾ ਉਹ ਬਹੁਤ ਨੁਕਸਾਨ ਕਰਦੀ ਐ।
ਅੱਛਾ-ਅੱਛਾ ਮੈਂ ਨਾ ਪਿੱਛੇ ਜੇ ਅਸੀਂ ਦੋ-ਤਿੰਨ ਦਿਨ ਹੋ ਗਏ ਆਪਾ ਤੰਦੂਰੀ ਮਿਉਨਿਜ਼ ਲਿਆ ਕੇ ਰੱਖੀਦੀ ਘਰ ਜਿਵੇਂ ਨਾ ਮਤਲਬ ਕਿ ਬੱਚੇ ਟਿਊਸ਼ਨ ਵਗੈਰਾ ਪੜ੍ਹ ਕੇ ਆਉਂਦੇ ਨੇ ਤੇ ਉਹਨਾਂ ਨੂੰ ਭੁੱਖ ਜਿਹੀ ਲੱਗ ਜਾਂਦੀ ਫਿਰ ਤੇ ਫੇਰ ਉਹਨਾ ਮੰਗਦੇ ਕੁਛ ਖਾਣ ਨੂੰ ਫਿਰ ਹਲਕਾ ਜਿਹਾ ਪਿਆਜ ਚੀਰਿਆ ਬਰੀਕ-ਬਰੀਕ ਕਾਲੀ ਮਿਰਚ ਪਾਈ, ਟਮਾਟਰ ਚੀਰਿਆ ਤੇ ਆਪਣਾ ਓ ਥੋੜ੍ਹਾ ਨਮਕ ਜੇ ਬੱਚੇ ਕ ਮੰਗਦੇ ਹਲਕਾ ਜਿਹਾ ਨਮਕ ਧੂੜ ਕੇ ਤੇ ਸੈਂਡਵਿਚ ਬਣਾ ਕੇ ਦੇ ਦਈ ਦੈ।
ਹਾਂਜੀ ਉਹ ਵੀ ਠੀਕ ਐ, ਬੱਚੇ ਬਸ ਖਾਣ ਸਹੀ ਕੁਛ ਨਾ ਕੁਛ ਅੱਛਾ।
ਸਾਡੇ ਬੱਚੇ ਨਾ ਫਿਰ ਟਿਊਸ਼ਨੋ ਨੂੰ ਆਉਣ ਤਾਂ ਫਿਰ ਭੁੱਖ ਵਗੈਰਾ ਉਹਨਾਂ ਨੂੰ ਲੱਗ ਜਾਂਦੀ ਐ।
ਹੂੰ ਅੱਛਾ ਚਲੋ ਠੀਕ ਐ, ਮੈਂ ਨਾ ਨਾਸ਼ਤਾ ਬਣਾਣਾ ਮੈਂ ਨਾਸ਼ਤਾ ਬਣਾ ਲਾ। ਚਲੋ ਠੀਕ ਐ ਜੀ।